ਓ।
ਹੈ ਲੋ।
ਹਾਂਜੀ, ਸਾਸਰੀਕਾਲ।
ਸਤ ਸੀ੍ ਕਾਲ।
ਹਾਂਜੀ ਠੀਕ ਓ?
ਹਾਂਜੀ, ਸਭ ਵਧੀਆ।
ਹਾਂਜੀ ਬੱਚੇ ਠੀਕ ਨੇ?
ਹਾਂਜੀ।
ਹਾਂਜੀ ਹੋਰ ਵਾਈਫ ਕਿੱਥੇ ਗਏ ਤੋਡੇ?
ਪੈਕਿੰਗ ਚ ਲੱਗਦੇ ਪਏ ਨੇ।
ਅੱਛਾ। ਹੋਰ ਮੈਂ ਕੈ ਰੀ ਸੀ ਕਿ ਕੀ ਬਣਾਏਆ ਤੁਸੀ ਅੱਜ। ਕੀ ਬਨਾਇਐ?
ੳਊੜਦ ਚਾਵਲ ਬਣਾਏ ਸੀ।
ਅੱਛਾ, ਮਾਂ ਚੌਲ ਬਣਾਏ ਸੀ।
ਓਈਓ ਮਾਂ ਚੋਲ ਉੜਦ ਚਾਵਲ ਇਕੋ ਤੇ ਹੁਂਦੇ।
ਹਾਂਜੀ ਹਾਂਜੀ। ਇੱਕੋ ਇ ਹੁੰਦੇ ਨੇ ਲੇਕਿਨ ਅਸੀ ਤੇ ਮਾਂ ਚੋਲ ਕੇਂਨੇ ਆ ਨਾ।
ਕਦੀ ਕਦੀ ਮਾਂ ਚੋਲ ਕੈ ਦੇਂਦੇ ਨੇ ਕਦੀ ਬੱਚ ਉੜਦ ਚਾਵਲ ਕੈ ਦੇਂਦੇ ਨੇ।
ਅੱਛਾ ਜੀ। ਅੱਛਾ।
ਚਲੋ, ਕੋਨ ਸਮਝਾਏ?
ਅੱਛਾ ਹੋਰ, ਹੋਰ ਸਨਾਓ। ਹੋਰ ਸੁਨਾਓ?
ਕੀ ਸੁਨਾਈਏ?
ਕੰਮ ਤੇ ਨਈ ਗਏ ਅੱਜ।
ਛੁੱਟੀ ਸੀ।
ਅੱਛਾ, ਅੱਜ ਛੁੱਟੀ ਤੇ ਸੀ ਤੁਸੀ। ਹੋਰ, ਬੱਚੇ ਕਿੱਥੇ ਨੇ ਤੁਆਡੇ?
ਬਾਰ।
ਅੱਛਾ। ਹੋਰ ਮੈਂ ਕੈ ਰੀ ਸੀ ਓ ਕਿ ਤੁਸੀ ਮਾਮੀ ਦੱਸਦੀ ਪਈ ਸੀ, ਤੁਸੀ ਕੋਈ ਰੈਸਪੀ ਅੱਛੀ ਬਨਾਂਦੇ ਓ। ਕੀ ਬਨਾਂਦੇ ਓ ਭਲਾ ਤੁਸੀ?
ਸਾਨ ਤਾਂ ਕੁਛ ਆਂਦਾ ਈ ਨਈ ਬਨਾਨਾ।
ਅੱਛਾ ਅੱਛਾ।
ਇੱਕ ਅਧ ਚੀਜ ਆਂਦੀ ਏ ਬਸ ਮੈਗੀ ਬਨਾਨੀ।
ਅੱਛਾ। ਤੇ ਮੈਗੀ ਦੱਸ ਦੇਓ ਕੈਂਦੇ ਪਏ ਸੀ ਬੜੀ ਸਵਾਦ ਬਨਾਂਦਾ ਮੇਰਾ ਮੁੰਡਾ।
ਅਰੇ, ਓ ਮੈਂਗੀ ਤੇ ਬਸ ਜਿੱਦਾਂ ਬਨਦੀ ਓਦਾਂ ਈ ਬਨਾ ਲੈਂਦੀ।
ਫੇਰ ਵੀ ਦੱਸੋ ਤੇ ਸਈ।
ਅਰੇ ਪੈਲੇ ਮੈਗੀ ਲੈਨੀ।
ਹਾਂ।
ਫੇਰ ਪਾਨੀ ਉਬਾਲਨਾ ਮੈਗੀ ਪਾ ਦੇਨੀ।।
ਹਾਂ ਹਾਂ।
ਪਾਨ ਤੋਂ ਬਾਦ। ਕੀ ਕਰਨਾ ਮਸਾਲੇ ਲੈਣੇ ਜੇੜੇ ਪਾਣੇ ਨੂਨ, ਮਿਰਚ, ਹਲਦੀ-ਹੁਲਦੀ ਓ ਮਿਕਸ ਕਰ ਲੋ। ਮੈਗੀ ਉਬਲਣ ਲੱਗ ਜਾਏ ਤੇ ਪਾ ਦੋ। ਤੇ ਫੇਰ ਬਸ ਬਨ ਜਏਗੀ ਮੈਗੀ ਤੇਆਰ ਹੋ ਜਾਏਗੀ, ਫੇਰ ਓ ਮਸਾਲਾ ਓਦੇ ਚ ਪਾ ਦੋ। ਮੈਗੀ ਤਿਆਰ।
ਨਈ ਮੰਮੀ ਤੇ ਦੱਸਦੇ ਪੇ ਸੀ ਪੈਲੇ ਮੇਰਾ ਮੁੰਡਾ ਮੈਗੀ ਉਬਾਲਦਾ ਏ। ਫੇਰ ਤੇਲ ਪਾਂਦਾ ਏ, ਪਿਆਜ਼ ਪਾਂਦਾ ਐ, ਸ਼ਿਮਲਾ ਮਿਰਚਾਂ ਪਾਂਦਾ ਐ। ਥੋੜੀ ਗਾਜ਼ਰ ਪਾਂਦੈ, ਮਟਰ ਪਾਂਦੈ, ਹਲਕੇ ਹਲਕੇ ਸਬਜੀਆਂ ਪਕਾਂਦਾ ਐ। ਫੇਰ ਮੈਗੀ ਪਾ ਕੇ ਫੇਰ ਬਨਾਂਦਾ ਐ। ਸਾਨੂੰ ਨੀ ਦੱਸਣਾ ਚਾ ਰੇ। ਅਸੀ ਨੀ ਬਨਾਂਦੇ ਜੀ ਤੁਆਡੀ ਵਕਨ ਦੀ ਮੈਂਗੀ।
ਦੋ ਤਰੀਕੇ ਦੀ ਬਨਾ ਲੈਨਾ ਨਾ ਤੇ।
ਹਾਂ। ਨਈ ਛੁਪੇ ਰੁਸਤਮ ਓ। ਅਸੀ ਤਦੀ ਤੇ ਅਸੀ ਪੁੱਛ ਰੇਸੀ। ਦੱਸਨਾ ਨੀ ਚਾਰੇ ਸੀ ਹੈਨਾ। ਚੋਰੀ ਚੋਰੀ ਵਾਈਫ ਨੂੰ ਈ ਖਿਲਾਵਾਂ ਬਸ ਮੈਂ ਮੈਗੀ ਬਨਾ ਕੇ। ਹੋਰ ਕੋਈ ਨਾ ਖਾ ਲਵੇ, ਆਂਟੀ ਨਾ ਖਾ ਲੈਨ ਮੈਗੀ ਬਨਾ ਕੇ। ਹੈਨਾ। ਬਸ ਵਾਈਫ਼ ਨੂੰ ਈ ਖਿਲਾਈ ਜਾਵਾਂ ਕਿਓਂ। ਹੈਲੋ! ਹੈਲੋ! ਹੈਲੋ! ਹੈਲੋ!
ਹਾਂਜੀ!
ਹਾਂਜੀ! ਮਤਲਬ ਆਂਟੀ ਨਾ ਖਾ ਲਵੇ ਮੈਂਗੀ ਬਣਾ ਕੇ।
ਉਹ ਜ਼ਰਾ ਅੱਖ ਲੱਗ ਗਈ ਸੀ ਨਾ।
ਅੱਛਾ! ਕਿ ਮਤਲਬ ਆਂਟੀ ਨਾ ਖਾ ਲੈਣ ਮੈਂਗੀ ਬਣਾ ਕੇ ਹਨਾ। ਹਾਂ! ਹੋਰ ਦੱਸੋ? ਹੋਰ ਦੱਸੋ ਕੀ ਕਰ ਰਹੇ ਹੋ?
ਅਖ ਲੱਗਦੀ ਹੋਈ ਏ।
ਅੱਛਾ ਅੱਖ ਨਹੀਂ ਲਗਾਨੀ ਉੱਠੋ। ਤੇ ਤਰਕਾਲਾਂ ਪੈ ਗਈਆਂ ਨੇ ਉਠ ਜਾਓ।
ਪਰ ਥੋੜ੍ਹੀ ਬਹੁਤ ਨਿੰਦਰ ਆਉਂਦੀ ਤੇ ਸੋਹਣਾ ਪੈਂਦਾ।
ਨਹੀਂ, ਨਹੀਂ ਐਸੇ ਨਹੀਂ ਕਰਨਾ ਪੈਂਦਾ ਨਾ। ਹਾਂਜੀ। ਹੋਰ।
ਕੁਛ ਨਹੀਂ।
ਅਸੀਂ ਸੇਵੀਆਂ ਬਣਾਉਂਦੇ ਹਾਂ ਇੱਦਾਂ ਹੀ ਬੜੀਆਂ ਸਵਾਦ ਨੂਣ ਵਾਲੀਆਂ ਜਵੇਂ ਜਿਹਨੂੰ ਕਹਿੰਦੇ ਆ। ਸਾਡੇ ਤਾਂ ਬੱਚੇ ਸਰਦੀਆਂ ਚ ਅਹ ਭੁੰਨ, ਭੁੰਨ ਕੇ ਨਾ ਸੇਵੀਆਂ ਨੂੰ ਅਸੀਂ ਤੇ ਜਿਵੇਂ ਅਸੀਂ ਚਾਵਲ ਨੀ ਖਾਂਦੇ ਸਰਦੀਆਂ ਜ਼ਿਆਦਾ ਆਲੂ ਮਟਰ ਗੋਭੀ ਵਾਲੇ ਤੇ ਅਸੀਂ ਤਾਂ ਸੇਵਿਆ ਹੀ ਬਣਾ ਲਈ ਦੀਆਂ ਥੋੜ੍ਹਾ ਪਿਆਜ ਪਾ ਕੇ ਥੋੜ੍ਹੀਆਂ ਸਬਜ਼ੀਆਂ ਸੋਫਟ ਕੀਤੀਆਂ ਜਿਵੇਂ ਅੱਧੀਆਂ ਕੱਚੀਆਂ ਅੱਧੀਆਂ ਪੱਕੀਆਂ ਹੋ ਜਾਂਦੀਆਂ ਨੇ ਤੇ ਫੇਰ ਮਗਰੋਂ ਸੇਵੀਆਂ ਪਾ ਕੇ ਤੇ ਕੱਜ ਦੇ ਹੀ ਦੀਆਂ ਇਹੜੀਆਂ ਸਵਾਦ ਬਣਦੀਆਂ ਮਟਰ ਆਲੂ ਗੋਭੀ ਪਾ ਕੇ ਚੋਲਾਂ ਵਕਣ ਬਣਦੀਆਂ ਨੇ ਹੁਣ ਸਰਦੀਆਂ ਜਿਹਡੇ ਚਾਵਲ ਤੇ ਸਾਡੇ ਕੋਲੋਂ ਖਾਧੇ ਨੀ ਜਾਂਦੇ ਤੇ ਅਸੀਂ ਤਾਂ ਇਓ ਸੇਵਿਆ ਹੀ ਬਣਾ ਲੈਂਦੇ ਹਾਂ।
ਹੈਲੋ।
ਹੂ, ਹੂ।
ਹਾਂਜੀ, ਹਾਂਜੀ ਅਸੀਂ ਸੇਵੀਆਂ ਹੀ ਬਣਾ ਲੈਂਦੇ ਹਾਂ ਹਨਾ। ਤੇ ਉਹ ਨਾ ਚਾਵਲ ਨੀ ਖਾਏ ਜਾਂਦੇ ਨਾ ਇਸ ਕਰਕੇ ਹਾਂ।
ਹੂ। ਹਾਂਜੀ ਦੱਸੋ।
ਹਾਂਜੀ ਬਸ ਆਹੀ ਕਹਿ ਰਹੀ ਸੀ ਮੰਮੀ ਕਹਿ ਰਹੀ ਸੀ ਵੀ ਮੁੰਡਾ ਮੈਗੀ ਬੜੀ ਸਵਾਦ ਬਣਾਉਂਦਾ ਤਾਂ ਮੈਂ ਪੁੱਛ ਰਹੀ ਸੀ।
ਅਰੇ ਉਹ ਮੈਗੀ ਤਾਂ ਬਣਾ ਲੈਦੀ ਜਿੱਦਾਂ
ਹਾਂ ਹੁਣ ਪਤਾ ਲੱਗ ਗਿਆ ਸਾਨੂੰ ਅਸੀਂ ਆਪ ਏਦਾਂ ਹੀ ਬਣਾਇਆ ਕਰਾਂਗੇ ਹੁਣ।
ਆਪਦੇ ਕੋਲ ਨੀ ਬੰਨੀ ਇਦਾਂ।
ਕਿਉਂ ਤੇ ਤੁਸੀਂ ਬਣਾ ਕੇ ਦੇ ਜਾਈਓ ਸਾਨੂੰ।
ਕਦੇ ਵੀ ਕੋਈ ਸੀਕਰਟ ਮਸਾਲੇ ਹੁੰਦੇ ਹਨ ਨਾ।
ਅੱਛਾ। ਮੰਮੀ ਨੇ ਬਣਾ ਕੇ ਦਿੱਤੇ ਉਹਨੇ ਆ ਸਿਕਰਟ ਮਸਾਲੇ ਕੇ ਵਾਈਫ ਨੇ ਬਣਾ ਕੇ ਦਿੱਤੇ ਆ।
ਓ ਆਪਾਂ ਈ ਬਣਾ ਲੈਂਦੇ ਆ।
ਅੱਛਾ, ਤੁਸੀਂ ਆਪੇ ਬਣਾ ਲੈਂਦੇ ਓ?
ਹਾਂ।
ਅੱਛਾ ਏ, ਫੇਰ ਤੇ ਬਾਈ ਤੁਸੀ ਤੇ ਬੜੇ ਆਲਰਾਊਂਡਰ ਓ।
ਸਾਡੇ ਇੱਕ ਦੁਕਾਨ ਐ ਨਾ ਮੈਗੀ ਵਾਲੀ
ਕੰਮ ਵੀ ਕਰ ਲੈਂਦੇ ਓ, ਤੇ ਐ ਵੀ ਕਰ ਲੈਂਦੇ ਓ। ਮੈਗੀਆਂ- ਸ਼ੈਗੀਆਂ ਵੀ ਬਨਾ ਲੈਂਦੇ ਓ, ਹਾਂਜੀ
ਸਾਡੀ, ਦੁਕਾਨ ਐ ਬਾਰ ਮੈਗੀ ਦੀ।
ਤੁਆਡੀ?
ਹਾਂ।
ਅੱਛਾ -ਅੱਛਾ।
ਹਮ
ਵਧੀਆ ਤੁਸੀ ਤਾਂ, ਫੇਰ ਵਧੀਆ ਓ, ਤੇ ਮੈਗੀ ਫੇਰ ਖਾਣ ਆਣਾ ਈ ਪੈਣਾ ਤੁਹਾਡੇ ਘਰ ਮੈਗੀ।
ਕੰਮ ਚੱਲਦਾ, ਕਦੀ ਨਈਂ ਚੱਲਦਾ ਤੇ ਅਸੀ ਮੈਗੀ ਦਾ ਠੇਲਾ ਲਾ
ਅੱਛਾ -ਅੱਛਾ ਮੰਮੀ ਕੇਹ ਰਏ ਸੀ। ਮੈਂ ਕੇਆ, ਪਤਾ ਨੀ ਉਤੇ, ਬਨਾਂਦੇ ਹੋਨੇ ਐ।
ਅੱਛਾ ਜੀ, ਹੋਰ ਸੁਨਾਓ?
ਸਰਦੀਆਂ, ਵਿੱਚ ਬੜੀ ਵਿਕਦੀ ਹੁੰਦੀ ਐ।
ਅੱਛਾ, ਜੀ। ਓ, ਜੈਆਦਾਤਰ ਖਾ ਬੱਚੇ ਪਸੰਦ ਕਰਦੇ ਨੇ ਨਾ ਖਾਨਾ ਸਾਡੀ, ਆਪ ਛੋਟੀ ਜਈ।
ਫੋਨ ਆਂਦੇ ਵਏ ਸੀ, ਕਸਟਮਰਾਂ ਦੇ।
ਹਾਂ, ਸਾਡੀ ਆਪ ਛੋਟੀ ਜਿੰਨੀ ਦੋਤਰੀ ਹੈਗੀ, ਓ ਬੜੀ ਖੁਸ਼ ਹੋ ਕੇ ਖਾਂਦੀ ਐ ਮੈਗੀ।
ਓ ਤਾਂ ਹੈ, ਬੱਚੇ ਨੂੰ ਹਰ ਬੱਚੇ ਦੀ ਫੇਵਰਟ ਹੁੰਦੀ। ਮੈਗੀ ਪਰ ਮੁੜਦਾ ਈ ਨੀ, ਬੱਚੇ ਖਾਣ ਤੋਂ
ਹੁਨ ਤੇ ਆਟਾ, ਆਟੇ ਵਾਲੇ ਵੀ ਆਣ ਲੱਗ ਗਏ ਆ। ਬੱਚੇਆਂ ਨੂੰ, ਓਹੀ ਦੇਆ ਕਰੋ।
ਆਟੇ ਵਾਲੀ ਪਰ ਮੇਂਹਗੀ ਐ ਨਾ, ਬੱਚੇ, ਇੱਕ ਵਾਰ ਖਾ ਕੇ, ਕੇਹਨਗੇ ਹੋਰ ਲੇਆ ਕੇ ਦੋ, ਸਾਨੂੰ।
ਹਾਂ, ਚਲੋ ਠੀਕ ਐ, ਜੋ ਜਿਸ ਤਰਾਂ ਚੱਲ ਰੇਆ, ਓਸ ਤਰਾਂ ਚੱਲਨ ਦੋ। ਸਈ ਐ ਹੋਰ ਕਿਆ, ਹੋਰ
ਚਲੋ ਠੀਕ ਐ, ਮੈਂ ਜਰਾ ਓ ਕੰਮ ਕਰ ਲਾਂ ਨਾ।
ਹਾਂਜੀ -ਹਾਂਜੀ ਚਲੋ, ਠੀਕ ਐ ਜੀ, ਠੀਕ ਐ।
ਠੀਕ, ਠੀ